ਹੈਲੋ, ਹੈਲੋ ਸਤਿ ਸ਼੍ਰੀ ਅਕਾਲ ਜੀ।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
ਜੀ ਸਭ ਬਧੀਆ, ਤੁਸੀ ਕੈਸੇ ਓ?
ਬਸ ਬਸ ਵਧੀਆ ਵਧੀਆ ਹੋਰ ਕੀ ਕਰ ਰਹੇ ਸੀ ਕਿਤੇ ਤੁਹਾਨੂੰ ਤੰਗ ਤੇ ਨਹੀਂ ਕੀਤਾ
ਨਹੀਂ ਨਹੀਂ ਬਸ ਅੈ ਤੁਸੀਂ ਕੀ ਯਾਦ ਜਾ ਆ ਰਹੀ ਸੀ ਵਧੀਆ ਸੋਚਾ ਗੱਲ ਕਰ ਲੇਤੇ
ਕੁਛ ਨੀ ਬਸ ਏਦਾਂ ਹੀ ਬੈਠੇ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜੀ ਬਹੁਤ ਗੱਲ ਗੱਲ ਏ ਐ ਥੋੱਡੀ ਔਨਲਾਈਨ ਸ਼ੋਪਿੰਗ ਬਾਰੇ, ਓਫਲਾਈਨ ਸ਼ੋਪਿੰਗ ਕਹਿ ਲੋੋ। ਜਾਂ ਔਨਲਾਈਨ ਸਿਸਟਮ ਕਰ ਲੋ, ਤੁਹਾਨੂੰ ਪਤਾ ਤੇ ਹੈਗਾ ਅੱਜ-ਕੱਲ੍ਹ ਓਨਲਾਈਨ ਵੀ ਕਿੰਨਾ ਕੁ ਜ਼ਿਆਦਾ ਵੱਧ ਰਿਆ ਏ।
ਜੀ, ਜੀ, ਜੀ।
ਅੱਜ ਕੱਲ ਤਾਂ ਲੋਕੀ ਬਸ ਔਨਲਾਈਨ ਤੇ ਡਿਪੈਂਡ ਨੇ, ਕਦੀ ਕੁਸ਼ ਲੈ ਲੋ, ਤੁਸੀਂ ਹੁਣ ਜਿਵੇਂ ਕੁਛ ਔਨਲਾਈਨ ਸਮਾਨ ਮੰਗਵਾਲੋ, ਝੱਟ ਤੁਹਾਡੇ ਘਰ ਆ ਜਾਂਦੈ।
ਜੀ, ਉਸ ਕੇ ਚਕਰ ਮੇ ਐਕਸਟਰਾ ਸਾਮਾਨ ਵੀ ਬਹੁਤ ਆ ਜਾਦੈਂ, ਔਨਲਾਈਨ ਖੋਲ ਲ ਕੁਛ ਪਸੰਦ ਆਰੈ, ਤੋ ਕੁਛ ਪਸੰਦ ਆਰੈ।
ਬਿਲਕੁਲ ਬਿਲਕੁਲ ਕਦੀ ਕੁਸ਼ ਲੈ ਲੋ ਕਦੀ ਕੁਸ਼ ਕਰ, ਤੁਹਾਨੂੰ ਪਤਾ ਨਾਲੇ ਇਹਦੇ ਕਾਰਨ ਨਾ ਤੁਸੀਂ ਜਿਵੇਂ ਬਜ਼ਾਰ ਜਾਂਦੇ ਓ, ਯਾ ਕਿਵੇਂ ਤੁਸੀਂ ਰੈਸਟੋਰੈਂਟ ਵਗੈਰਾ ਚ ਜਾਂਦੇ ਓ ਤੁਸੀਂ ਜਿਵੇਂ ਕੁਛ ਖਾਣ ਪੀਣ ਜਾਂਦੇ ਆ ਜਿਵੇਂ ਆਪਾਂ ਰੈਸਟੋਰੈਂਟ ਅਸੀਂ ਦੇਖਦੇ ਹਾਂ ਨਾ ਕਿ ਰੈਸਟੋਰੈਂਟ ਦੇ ਵਿੱਚ ਇੰਨਾ ਜ਼ਿਆਦਾ ਉਹ ਨਹੀਂ ਹੁੰਦਾ ਰਸ਼ ਨਹੀਂ ਹੁੰਦਾ ਜਿੰਨਾ ਜ਼ਿਆਦਾ ਰਸ਼ ਔਨਲਾਈਨ ਮ ਤੇ ਹੁੰਦਾਖ ਉਹ ਨੂੰ ਕਿਵੇਂ ਔਡਰ ਤੇ ਔਡਰ ਪੈਂਦੇ ਨੇ ਜਮੈਟੋ ਵਾਲੇ ਦੇਖ ਲੋ ਤੁਸੀਂ ਸਵੀਗੀ ਵਾਲੇ ਦੇਖ ਲਓ ਉਹਨਾ ਨੂੰ ਕਿੰਨਾ ਆਨਲਾਈਨ ਔਡਰ ਪੈਂਦਾ
ਹਾਂਜੀ ਹਾਂਜੀ ਬਿਲਕੁਲ
ਆਲਸ ਪਾ ਦਿੱਤਾ ਹੋਇਆ
ਜੀ ਹਾਂਜੀ ਸਹੀ ਕਹਿ ਰਹੇ ਹੋ ਆਪ
ਹਾਂਜੀ ਹਾਂਜੀ ਹੋਰ ਤੁਸੀਂ ਕਿਹੜੀ ਕਰਦੇ ਹੋ ਜ਼ਿਆਦਾ ਔਨਲਾਈਨ ਕਰਦੇ ਹੋ ਤੁਸੀਂ ਫਲਾਈਨ ਕਰਦੇ ਹੋ
ਹਮ ਦੋਨੋ ਹੀ ਹੋ ਜਾਤਾ ਹੈ ਕਭੀ ਕਭੀ ਔਨਲਾਈਨ ਕਭੀ ਔਫਲਾਈਨ ਵੈਸੇ ਔਨਲਾਈਨ ਜ਼ਿਆਦਾ ਬੈਸਟ ਲਗਦਾ ਹੈ ਕਿਉਂਿ ਘਰ ਬੈਠੇ ਔਰਡਰ ਕਰ ਦੋ ਕਈ ਜਾਣਾ ਆਣਾ ਨ ਨਹੀਂ ਪੜਤਾ
ਹਾਂਜੀ ਹਾਂਜੀ ਉਹ ਤਾਂ ਗੱਲ ਹੈਗੀ ਆ ਜਦੋਂ ਮਨ ਕੀਤਾ ਕੁਛ ਮੰਗਵਾ ਲਿਆ ਜਦੋਂ ਦਿਲ ਕੀਤਾ ਕੁਛ ਕਰ ਲਿਆ ਇਹ ਤਾਂ ਗੱਲ ਤੁਹਾਡੀ ਸਹੀ ਹੈਗੀ ਆ ਇਹ ਤਾਂ ਬੈਸਟ ਬਾਕੀ ਮੈਂ ਵੀ ਉਹੀ ਸੋਚ ਰਹੀ ਸੀ ਮੈਂ ਕਿਹਾ ਤੁਹਾਨੂੰ ਵੀ ਮੈਂ ਦੱਸਾਂ ਅੱਜ ਕੱਲ ਲਾਈਨ ਦਾ ਕਿੰਨਾ ਜ਼ਿਆਦਾ ਮਤਲਬ ਔਨਲਾਈਨ ਜਿੰਨਾ ਵਧੀਆ ਹੈਗਾ ਨਾ ਓਨਾ ਮਾੜਾ ਵੀ ਕਹਿ ਸਕਦੇ ਹਾਂ ਅਸੀਂ ਕਿਉਂ
ਹਮ
ਕਿਉਂਕਿ ਫਰੋਡ ਬੜਾ ਹੋਣ ਲੱਗ ਗਿਆ
ਜੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਹੋਨ ਲੱਗ ਗਿਆ ਹੈ ਆਪ ਮੰਗਏਂ ਗਗੇ ਕੁਛ ਕੁਛ ਔਰ ਹੀ ਆ ਜਾਤਾ ਹੈ
ਬਿਲਕੁਲ ਬਿਲਕੁਲ ਔਡਰ ਤੁਸੀਂ ਕੁਛ ਕਰੋ ਹੋਰ ਕੁਛ ਜਾਂਦਾ ਆ ਬਸ ਇਹੀ ਸਭ ਸਮਝ ਤੋਂ ਬਹਰ
ਕੁ ਚੈੱਕ ਵੀ ਕਰਨਾ ਪੜਦਾ ਹੈ ਕਿ ਸਹੀ ਆਇ ਨਹੀਂ ਆਇ ਕ ਕ ਗ ਗਲਤ ਵੀ ਆ ਜਾ ਹੈ ਰੋਂਗ ਆਈ ਾ ਮਜ਼ਾ ਹੈ ਠੀਕ ਠੀਕ ਜੀ ਜੀ ਹਮ
ਕੱਲ ਤਾਂ ਮੰਨਦੇ ਵੀ ਨੀ ਹੈਗੇ ਨੇ ਇਏਦਾਂ ਦੇ ਲੋਕ ਹੁੰਦੇ ਨੇ ਔਨਲਾਈਨ ਦੇ ਵਿੱਚ ਜਿਹੜੇ ਫਰੋਡ ਸਿਸਟਮ ਹੋ ਜਾਂਦੇ ਨੇ ਤੁਸੀਂ ਕੰਪਲੇਂਟ ਪਾਓ ਜਾਂ ਰਿਟਰਨ ਪਾਓ ਮੰਨਦੇ ਵੀ ਨਹੀਂੀ ਹੈਗੇ ਹੈ ਕਿ ਅਸੀਂ ਅਸੀਂ ੱਦਾਂ ਦਾ ਕੁਛ ਕੀਤਾ ਆ ਅਸੀਂ ਵਾਪਿਸ ਕਰਾਂਗੇ ਕੁਛ ਵੀ ਕੁਛ ਵੀ ਨਹੀਂ ਹੁੰਦਾ ਜੇ
ਕੁਛ ਵੀ ਨਹੀਂ ਹੁੰਦਾ ਉਹ ਗ ਨਾਥੋੜਾ ਟਾਈਮ ਇਤਨਾ ਕਮ ਦੇਤੇ ਨਾ ਕਿ ਪਤਾ ਹੀ ਨਹੀਂ ਚਲ ਪਾਤਾ ਜਿਨਾ ਹਮ ਯੂਜ ਕਰਦੇ ਹੋ ਤਾਂ ਫਿਰ ਪਤਾ ਲਗਦਾ ਹੈ ਕਿ ਉਹ
ਬਿਲਕੁਲ, ਬਿਲਕੁਲ ਟਾਈਮ ਹਾਂਜੀ- ਹਾਂਜੀ ਟਾਈਮ ਵੀ ਉੱਥੇ ਘੱਟ ਦਿੱਤਾ ਹੁੰਦਾ ਆ ਸਮਝੋ ਬਾਹਰ ਦੀਆਂ ਗੱਲਾਂ ਨੇ ਬਸ ਕਦੀ ਔਨਲਾਈਨ ਬਸ ਮੈਂ ਵੀ ਇੱਕ ਵਾਰੀ ਏਦਾਂ ਹੀ ਨਾ ਔਨਲਾਈਨ ਸੂਟ ਮੰਗਵਾਇਆ ਬਹੁਤ ਵਧੀਆ ਸਾਈਡ ਸੀ ਮੈਂ ਕਿਹਾ ਚੱਲ ਮੈਂ ਮੰਗਵਾਉਾਨਦੀ ਹਾਂ ਤੇ ਮੈਂ ਜਦੋਂ ਮੰਗਵਾਇਆ ਤੁਸੀ ਤੁਸੀਂ ਮੰਨੋਗੇ ਝੂਠ ਜਦੋਂ ਘਰੇ ਆਇਆ ਮੇਰੇ ਮਨ ਖੋਲ ਕੇਖਿਆ ਸਾਰਿਆਂ ਦਾ ਸਾਰਾ ਫਟਿਆ ਹੋਇਆ ਨਿਕਲਿਆ ਵਿੱਚੋਂ
ਹ ਇਹ ਤਾਂ ਬੜੀ ਮੁਸੀਬਤ ਹੋ ਜਾਤੀ ਹੈ ਐਸੇ ਮੇ
ਹੋਰ ਕੀ ਫੇਿਰ ਮੈਂ ਉਸ ਤੋਂ ਬਾਅਦ ਸਹ ਖਾ ਲਈ ਮੈਂ ਕਿਹਾ ਹੁਣ ਨਾ ਮੈਂ ਮੰਗਵਾਵਾਂ ਕੱਪੜੇ ਨਾ ਮੈਂ ਹੁਣ ਲਵਾਂ ਨਾ ਆਪ ਦੇ ਨਾ ਆਪਣੇ ਜਵਾਕਾਂ ਦੇ ਤੇ ਨਾ ਹੀ ਕੁਛ ਮੈਂ ਕਿਹਾ ਇਸ ਤੋਂ ਵਧੀਆ ਹੈ ਕਿ ਬੰਦਾ ਬਾਹਰ ਚਲੇ ਜੇ ਬਾਹਰ ਜਾ ਕੇ ਥੋੜਾ ਬਿਲਕੁਲ ਬਿਲਕੁਲ ਥੋੜਾ ਘੁੰਮ ਫੇਿਰ ਵੀ ਲਏ ਥੋੜਾ ਆਪਣਾ ਖਾ ਪੀ ਵੀ ਲੈ ਹੋਰ ਚੀਜ਼ਾਂ ਵਧੀਆ ਰਹਿੰਦੀਆਂ ਨੇ ਉਹ
ਜੀ ਜੀ ਲੇਕਿਨ ਔਨਲਾਈਨ ਸ਼ੋਪ ਨਾ ਸਾਡੀ ਜ਼ਿੰਦਗੀ ਬਹੁਤ ਹੀ ਆਸਾਨ ਕਰਦੀ ਹੈ ਮਤਲਬ ਕੁਛ ਯ ਈਜ਼ੀ ਹੋ ਜਾਤਾ ਨਾ ੋੜਾ ਕੁਛ ਵੀ ਮੰਗਾਨਾ ਹੈ ਇਜ਼ੀਲੀ ਮੰਗ ਸਕ ਜੀ
ਹਾਂਜੀ -। ਹਾਂਜੀ ਉਹੀ ਹੈ ਨਾ, ਸਾਡੇ ਤੇ ਡਿਪੈਂਡ ਕਰਦਾ ਨਾ ਕਿ ਤੁਸੀਂ ਕਹਿੰਦੇ ਆ ਨਾ ਜਿਵੇਂ ਕਿ ਇੱਕ ਬੰਦਾ ਅਗਰ ਖੂਹ ਚ ਛਲਾਂਗ ਮਾਰੇ ਤੁਸੀਂ ਉਹਦੇ ਪਿੱਛੇ ਮਾਰਨੀ ਹੈ ਇਹ ਤੇ ਸਾਡੇ ਤੇ ਆ ਨਾ, ਕਹਾਵਤਾਂ ਸਹੀ ਹੁੰਦੀਆਂ ਨੇ ਹੁਣ ਦੇਖੋ ਹੁਣ ਪਤਾ ਹੈ ਅਗਲੇ ਬੰਦੇ ਨਾਲ ਦੋ ਤਿੰਨ ਵਾਰ ਏਦਾਂ ਫਰੋਡ ਹੋਇਆ ਉਹਦੇ ਨਾਲ ਸਮਾਨ ਖ਼ਰਾਬ ਹੋਇਆ, ਕੁਛ ਵੀ ਲਾ ਲਓ ਹੁਣ ਉਹਨੂੰ ਤੁਹਾਨੂੰ ਪਤਾ ਹੈ ਕਿ ਹਾਂ ਬ ਯਾਰ ਉਹਨੇ ਏਦਾਂ ਕੱਪੜੇ ਮੰਗਵਾਏ ਆ ਕੁਛ ਵੀ ਮੰਗਵਾਇਆ ਏ ਟੂ ਜੈਡ ਉਹਦੀ ਚੀਜ਼ ਖਰਾਬ ਹੋ ਗਈ ਹੈ ਤੇ ਹੁਣ ਤੁਸੀਂ ਤੇੈਨੀ ਨਾ ਤੁਸੀਂ ਤੇੈ ਨਾ ਮੰਗਵਾਓਗੇ ਫੇਿਰ ਅਗਲੀ ਵਾਰ ਤੁਸੀਂ ਤਾਂ ਸ ਪੁੱਛੋਗੇ ਨਹੀਂ ਯਾਰ ਉਹਦੇ ਵੀ ਪੈਸੇ ਖ਼ਰਾਬ ਹੋ ਗਏ ਮੇਰੇ ਵੀ ਪੈਸੇ ਖਰਾਬ ਹੋ ਗਏ ਆ ਮੈਂ ਤੇ ਬਚਾ
ਹਠ
ਹਾਂਜੀ -ਹਾਂਜੀ।
ਜੀ ਕਭੀ-ਕਭੀ ਬਾਾਈਫੋਲਟ ਆ ਹੀ ਜਾਤਾ ਹੈ ਨਾ ਕਿ ਕੁਛ ਮੰਗਾਤੇ ਕੁਛ ਹੈ ਨਾ ਨਾ ਕੁਛ ਰ ਵੀ ਆ ਜਾਤਾ ਹੈ ਇਹ ਵੀ ਬੜੀ ਪ੍ਰੋਬਲਮ ਹੈ ਔਨਲਾਈਨ ਸ਼ੋਪਿੰਗ ਵਹੀ ਹੈ ਨਾ ਜੈਸੇ ਉਸ ਜੀ
ਤਾਂ ਔਨਲਾਈਨ ਮੰਗਵਾਉਂਦੇਓ ਉਫਲਾਈਨ ਮੰਗਵਾਉਂਦੇਓ ਜਾਂ ਖਾਣ ਪੀਣ ਔਨਲਾਈਨ ਮੰਗਵਾਉਂਦੇ ਹੋ
ਜੀ ਹਮ ਖਾਣ ਪੀਣ ਤੋਂ ਬਿਲਕੁਲ ਨਹੀਂ ਔਨਲਾਈਨ ਮੰਗਵਾਤੇ ਬਸ ਬ ਮਤਲਬ ਅ ਜ਼ਿਆਦਾਤਰ ਸਾਮਾਨ ਇੱਕ ਦੋ ਆਈਟਮ ਹੋਤਾ ਹੈ ਜੋ ਪਸੰਦ ਆ ਗਿਆ ਤਾਂ ਮੰਗਵਾ ਲਿਆ ਵੈਸੇ ਹਮ ਬਹੁਤ ਹੀ ਕਮ ਪਸੰਦ ਕਰਦੇ
ਅੱਛਾ, ਅੱਛਾ।
ਜੀ, ਜੀ ਲੇਕਿਨ ਮੁਝੇ ਔਨਲਾਈਨ ਸ਼ੋਪ ਇਨ ਕੰਪੇਅਰ ਨਾ ਤਾਂ ਔਫਲਾਈਨ ਕਫੀ ਸ਼ੋਪਿੰਗ ਜਿਆਦਾ ਵਧੀਆ ਲਗਦੀ ਹੈ
ਹਾਂਜੀ ਉਹ ਤਾਂ ਗੱਲ ਹੈਗੀ ਆ ਦੇਖੋ ਫਲਾਈਨ ਨਾਲ ਕਿੱਦਾ ਕਿੱਦਾਂ ਰਹਿੰਦਾ ਆ ਤੁਸੀਂ ਜਿਵੇਂ ਮਾਰਕੀਟ ਗਏ ਹੋ ਤੁਸੀਂ ਘੁੰਮ ਫਿਰ ਲਿਆ, ਖਾ ਪੀ ਲਿਆ ਸਭ ਤੋਂ ਵੱਡੀ ਗੱਲ ਹੈਗੀ ਹੈ ਤੁਸੀਂ ਕੱਪੜਾ ਹੱਥ ਲਾ ਕੇ ਦੇਖ ਰਹੇ ਹੋ, ਕੱਪੜਾ ਵਧੀਆ
ਹਾਂਜੀ, ਜੀ
ਕੱਪੜਾ ਵਧੀਆ ਹੈਗਾ ਕਿ ਨਹੀਂ ਹੈਗਾ ਜੀ ਤਾਂ ਕ ਕੱਪੜਾ ਹਾਂਜੀ- ਹਾਂਜੀ। ਹਾਂਜੀ ਤਾਂ ਤੁਹਾਨੂੰ ਕੱਪੜਾ ਵਧੀਆ ਲੱਗਿਆ ਫੇਰ ਤਾਂ ਤੁਸੀਂ ਬੋਲੋਗੇ ਬਈ ਮੈਂ ਤਾਂ ਹੁਣੇ ਲਵਾਂ ਹਨਾ ਬਾਈ ਤੇ, ਔਨਲਾਈਨ ਦੇ ਵਿੱਚ ਹੁੰਦਾ ਅਸੀਂ ਫੋਟੋਆਂ ਵੇਖ ਫੋਟੋ ਵੇਖਣ ਤੋਂ ਬਾਅਦ ਸਾਨੂੰ ਹੁੰਦਾ ਕੀ ਚੱਲ ਯਾਰ ਹਾਂਜੀ- ਹਾਂਜੀ ਬਸ ਸਾਨੂੰ ਹੁੰਦਾ ਹੈ ਕਿ ਹਾਂ ਵਧੀਆ ਆ ਇਹਨੂੰ ਏਦਾਂ ਹੀ ਗਾ ਲੈਂਦੇ ਆਂ ਲੈ ਲੈਂਦੇ ਹਾਂ ਤੇ ਜਦੋਂ ਘਰ ਆਉਂਦਾ ਆ ਤੇ ਉਦੋਂ ਸਾਡਾ ਫਿਰ ਫਰੋਡ ਹੋ ਜਾਂਦਾ ਸਾਡੇ ਨਾਲ
ਜੀ, ਜੀ, ਜੀ, ਇਹ ਤਾ ਹੈ। ਆਪ, ਆਪ ਕੈਸੇ ਵੀ ਕਰਤੇ ਹੋ ਜ਼ਿਆਦਾ ਔਨਲਾਈਨ ਯਾ ਔਫਲਾਈਨ।
ਮੈਂ ਜ਼ਿਆਦਾਤਰ ਨਾ, ਔਫਲਾਈਨ ਹੀ ਕਰਦੀ ਹਾਂ।
ਹੂੰ, ਜੀ, ਜੀ ਅੱਸ਼ੀ ਆ, ਮੈਂ
ਹਾਂਜੀ, ਮੈਂ ਜ਼ਿਆਦਾਤਰ ਆਫਲਾਈਨ ਹੀ ਕਰਦੀ ਆਂ ਕਿਉਂਕਿ ਉਫਲਾਈਨ ਦੇ ਵਿਚ ਮੈਨੂੰ ਜਿਆਦਾ ਮਜਾ ਆਉਂਦਾ ਹੈ ਕਿਉਂਕਿ ਮੈਂ ਦੋਸਤਾਂ ਨਾਲ ਘੁੰਮ ਵੀ ਆਉਂਦੀ ਹਾਂ ਉਹਨਾਂ ਨਾਲ ਥੋੜ੍ਹਾ ਬਹੁਤ
ਜੀ -ਜੀ ਹਾਂ
ਉਹਨਾਂ ਨਾਲ ਮੇਰਾ ਥੋੜਾ ਜਿਆਦਾ ਟਾਈਮ ਹੀ ਸਪੈਂਡ ਹੋ ਜਾਂਦਾ ਆ ਅਸੀਂ ਘੁੰਮ ਫਿਰ ਵੀ ਲੈਂਦੇ ਹਾਂ ਬਸ ਇਹੀ ਸਭ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਤੇ ਬਸ ਸਮਝੋ ਬਾਹਰ ਹੋ ਜਾਂਦਾ ਫੇਰ ਕਿਸੇ ਵੇਲੇ ਘਰ ਦੇ ਵੀ ਕਹਿੰਦੇ ਨੇ ਕਿ ਤੂੰ ਤਾਂ ਹੁਣੇ ਗਈ ਆਂ ਇੰਨਾ ਟੈਮ ਲਾ ਕੇ ਚਲੇ ਗਈ ਆ ਦੇਖੋ ਐਂ ਕੀ ਹੁੰਦਾ ਸਹੇਲੀਆਂ ਨਾਲ ਵੀ ਜਾਣਾ ਜਾਂ ਆਪਣੇ ਤੁਸੀਂ ਕਹਿ ਲਓ ਕਜ਼ਨ ਜਾਂ ਤੁਸੀਂ ਆਪਣੀ ਭਾਬੀ ਵਗੈਰਾ ਕਿਸੇ ਨਾਲ ਜਾ ਰਹੇ ਹੋ ਉਹਨਾਂ ਨਾਲ ਮਤਲਬ ਹਰ ਇੱਕ ਬੰਦੇ ਨਾਲ ਅਲੱਗ- ਅਲੱਗ ਐਕਸਪੀਰਿੰਸ ਅਲੱਗ -ਅਲੱਗ ਮਜ਼ਾ ਹੁੰਦੇ ਨੇ ਹੁਣ ਤੁਸੀਂ ਓਨਲਾਈਨ ਔਨਲਾਈਨ ਦੇ ਵਿੱਚ ਤਾਂ ਉਹ ਲੈ ਨੀ ਸਕਦੇ ਹੋ, ਤੁਸੀਂ ਔਨਲਾਈਨ ਕੀ ਕਰਨਾ ਬਸ ਬੈ ੀਆਂ ਫੋਨ ਚਲਾਈ ਜਾਓ, ਜਿਹੜੀ-ਜਿਹੜੀ ਚੀਜ਼ ਪਸੰਦ ਆਈ ਜਾਂਦੀ ਆ, ਉਹਨੂੰ ਲਾਲੋ। ਫਿਰ ਬਾਅਦ ਜਦੋਂ ਘਰ ਆਂਦੀ ਏ, ਤੇ ਉਦੋਂ ਫਿਰ ਬੁਰੀ ਹਾਲਤ ਹੋ ਜਾਂਦੀ ਸਾਡੀ।
ਬੇਕਫਸਟ
ਹਾਂਜੀ-ਹਾਂਜੀ, ਪਰ ਬਾਕੀ ਦਾ ਅੱਜ ਕੱਲ ਜਿਵੇਂ ਲੋਕੀ ਏ ਨਾ ਔਨਲਾਈਨ ਦੇ ਵਿੱਚ ਰੋਟੀਆਂ ਵੀ ਮੰਗਾਣ ਲੱਗ ਗਏ ਨੇ। ਦਵਾਈਆਂ ਵੀ ਮੰਗਵਾਣ ਲੱਗ ਗਏ ਨੇ, ਕਦੀ ਕੁਛ ਮੰਗਵਾਣ ਲੱਗ ਗਏ ਨੇ।
ਜੀ, ਜੀ, ਹਾਂਜੀ-ਹਾਂਜੀ।
ਉਹ ਹੈ। ਪਰ ਮੈਂ ਜ਼ਿਆਦਾਤਰ ਮਤਲਬ ਔਨਲਾਈਨ ਘੱਟ ਹੀ, ਮਤਲਬ ਕੱਪੜਾ ਵਗੈਰਾ ਘੱਟ ਹੀ ਮੰਗਵਾਂਨੀ ਆ। ਖਾਣ-ਪੀਣ ਮੰਗਵਾ ਲਿਆ। ਆਪਣਾ ਜਿਵੇਂ ਕੋਈ ਕਿਚਨ ਦਾ ਸਮਾਨ ਮੰਗਵਾ ਲਿਆ, ਹੈ ਕਮਰੇ ਦਾ
ਜੀ, ਜੀ ਕਿਚਨ ਦਾ ਸਮਾਨ ਤਾਂ, ਮੈਂ ਵੀ ਉ ਮਰ ਲਤੀ ਬਹੁਤ ਹਾਂਜੀ, ਜੀ, ਹਾਂ, ਹਾਂ ਕੁਛ ਰੂਮ
ਬਸ ਏਦਾਂ ਛੋਟੀਆਂ-ਮੋਟੀਆਂ ਚੀਜ਼ਾਂ ਮੰਗਵਾ ਲੈਂਨੀ ਆ, ਕੱਪੜੇ ਤੋਂ ਮੈਂ ਥੋੜਾ ਪਰਹੇਜ਼ ਹੀ ਕਰਦੀ ਹਾਂ। ਮੈਂ ਕਿਹਾ ਐਵੇਂ ਕਿਤੇ, ਸਿਆਪਾ ਪੈਜੇ ਤਾਂ ਕੀ ਫਾਇਦਾ।
ਜੀ, ਜੀ ਸਹੀ ਫਰਮਾਇਆ।
ਹਾਂਜੀ-ਹਾਂਜੀ, ਬਸ ਐਹੀ ਸੋਚ ਰਹੀ ਸੀ, ਮੈਂ ਕਿਹਾ ਚਲੋ ਥੁਹਾਡੇ ਕੋਲੋ ਵੀ ਥੋੜੀ-ਬਹੁਤ ਰਾਏ ਲੈ ਲਈਏ, ਮੈਨੂੰ ਲੱਗਦਾ ਤੁਸੀਂ ਵੀ ਘੱਟ ਤੁਸੀਂ ਵੀ ਘੱਟ ਹੀ ਕਿਆ ਨਾ, ਤੁਸੀਂ ਕਰਦੇ ਓ ਯੂਜ?
ਜੀ।
ਅੱਛਾ-ਅੱਛਾ ਚਲੋ ਵਧੀਆ ਗੱਲ ਆ। ਕਿ
ਆਹ ਵਧਾਈਆ ਹ ਹਾਂਜੀ, ਮੈਂ
ਬਾਕੀ ਕੋਈ ਗੱਲ ਨੀ ਅਸੀਂ ਦੇਖਾਂਗੇ, ਅਸੀਂ ਕਿਸੇ ਦਿਨ ਸੀਨ ਬਣਾਵਾਂਗੇ, ਤੁਸੀਂ ਵੀ, ਮੈਂ ਵੀ। ਅਸੀਂ ਦੋਨੋ ਇਕੱਠੇ ਜਾਵਾਂਗੇ ਬਜ਼ਾਰ ਘੁੰਮਣ-ਫਿਰਨ। ਮਾਰਕੀਟ ਜਾਵਾਂਗੇ, ਕੁਛ ਖਾ-ਪੀ ਕੇ ਵੀ ਆਵਾਂਗੇ, ਹੋਰ ਸੋ ਚੀਜ਼ਾਂ ਹੋਣਗੀਆਂ, ਦੇਖੋ ਨਵੀਂ-ਨਵੀਂ ਚੀਜ਼ਾਂ ਸਾਨੂੰ ਸਿੱਖਣ ਨੂੰ ਵੀ ਮਿਲੇਗੀ। ਮਾਰਕੀਟ'ਚੋਂ ਕੁਛ ਤੁਹਾਨੂੰ ਸੀ ਸਿੱਖਣ ਨੂੰ ਮਿਲੇਗੀ, ਕੁਛ ਮੈਨੂੰ ਸਿੱਖਣ ਨੂੰ ਮਿਲੇਗੀ, ਉਹ ਵੀ ਵਧੀਆ ਰਹੇਗਾ ਨਾ।
ਹਾਂਜੀ, ਬਹੁਤ ਵਧੀਆ ਰਹੇਗਾ। ਚਲੋ, ਥੈਂਕ ਯੁ ਫਿਰ ਸਲਾ ਕਰਤੈੱ, ਜੀ, ਜੀ।
ਹਾਂ, ਹਾਂ ਕੋਈ ਗੱਲ ਨੀ ਤੁਸੀਂ ਮੈਨੂੰ ਬਾਅਦ'ਚ ਕਰ ਲਿਓ ਠੀਕ ਏ।
ਹਾਂਜੀ, ਓਕੇ-ਓਕੇ, ਬਾਏ, ਬਾਏ, ਬਾਏ ਸਤਿ ਸ਼੍ਰੀ ਅਕਾਲ।